ਬੜਾ ਟਾਈਮ ਨਾਲ ਤੇ ਯਾਰ ਫੋਨ ਚੁੱਕਦੇ ਓ ਤੁਸੀਂ ਤੇ।
ਤੇ ਉਹ ਜੁਆਇਨਿੰਗ ਹੋਣ ਚ ਟੈਮ ਲੱਗ ਜਾਂਦਾ ਨਾ, ਜੁਆਇਨ ਹੋਣ ਦੀ ਕੋਲ।
ਅੱਛਾ ਅੱਛਾ, ਔਨਲਾਈਨ ਕਾਲ ਇੱਚ ਇਹੀਓ ਪ੍ਰੋਬਲਮ ਹੁੰ ਦੀ ਐ।
ਹਾਂਜੀ ਹਾਂਜੀ, ਹੋਰ ਸੁਣਾਓ ਕੀ ਹਾਲ ਚਾਲ ਐ?
ਬਹੁਤ ਵਧੀਆ ਮੈਂ ਕਿਹਾ ਪਹਿਲੇ ਫੋਨ ਕੀਤਾ ਸੀ ਕੱਟੀ ਗਿਆ ਹੀ, ਸ਼ਾਇਦ ਨੈਟਵਰਕ ਦਿੱਕਤ ਕਰ ਰਿਹਾ ਹੋਣਾ।
ਅੱਛਾ ਅੱਛਾ ਹੋਰ ਸੁਣਾਓ, ਘਰ ਪਰਿਵਾਰ ਸਭ ਵਧੀਆ?
ਸਭ ਵਧੀਆ ਤੁਸੀਂ ਸੁਣਾਓ।
ਵਧੀਆ ਜੀ, ਵਧੀਆ ਹੋਰ ਡਿਨਰ ਕਰ ਲਿਆ।
ਨਈਂ ਨਈਂ ਭਾਜੀ ਮਨ ਨਹੀਂ ਸੀ, ਸ਼ਾਮ ਨੂੰ ਪਾਸਤਾ ਖਾਧਾ ਸੀ।
ਅੱਛਾ ਅੱਛਾ, ਅਸੀਂ ਵੀ ਪਾਸਤਾ ਖਾਧਾ ਅਸੀਂ ਵੀ ਪਾਸਤਾ ਬਣ ਖਾਧਾ ਸੀ ਅੱਜ
ਹਾਂਜੀ ਹਾਂਜੀ, ਉਹ ਪਾਸਤਾ ਨਾਲ ਹੀ ਢਿੱਡ ਭਰਿਆ ਸੀ ਫਿਰ ਮਨ ਹੀ ਨੀਂ ਕਰ ਰਿਹਾ।
ਹਾਂ ਹਾਂ ਬਿਲਕੁਲ।
ਸਗੌਂ ਹੁਣ ਫੋਨ ਕਰਨਾ ਸੀ ਨੀਚੇ ਆਪਣਾ ਮਿ ਸਸ ਨੂੰ ਬ ਆਪਣਾ ਆਦੇ ਹੋਏ, ਰੂਮ ਵਿੱਚ ਨਾ ਚਾਬੀ ਲੈ ਆਣਾ ਫੈਕਟਰੀ ਦੀਆਂ ਮੈਂ ਨੀਚੇ ਭੁੱਲ ਆਇਆ ਵਾਂ
ਅੱਛਾ ਅੱਛਾ ਅੱਛਾ ਅੱਛਾ।
ਹਾਂਜੀ ਸਵੇਰੇ ਜਾਣਾ ਨਾਂ ਭੁੱਲ ਗਿਆ ਸੀ ਮੈਂ। ਹੋਰ ਸੁਣਾਉ। ਕੋਈ ਨਵੀ ਤਾਜੀ ਕੁਛ
ਬਸ ਵਧੀਆ ਮੈਂ ਤੁਆਨੂੰ ਇਹੀ ਕਹਿਣਾ ਸੀ, ਮੈਂ ਕਿਹਾ ਅਨੰਦਪੁਰ ਸਾਹਿਬ ਚੱਲੇ ਸੀ, ਅਸੀਂ ਪੰਦਰਾਂ ਤਰੀਕ ਤੇ ਮੈਂ ਕਿਹਾ ਪੁੱਛਾਂ ਭਾਜੀ ਹੋਰ ਚੱਲੋਗੇ। ਨਾਲ ਫਿਰ ਆਪਣਾ ਤੁਆਡੀ ਫੈਮਿਲੀ ਹੋ ਜਾਏਗੀ, ਇੱਕ ਸਾਡੀ ਫੈਮਿਲੀ ਬਾਕੀ ਸਾਡੇ ਹੋਰ ਵੀ ਦੋ ਤਿੰਨ ਹੈਗੇ ਨੇ ਉਹਨਾਂ ਦੀ ਫੈਮਲੀਸ ਨੇ ਸਭ ਚੱਲਣਗੇ।
ਤੁਆਡੇ ਚ
ਪੂਰੀ ਫੈਮਲੀ ਐ ਤੇ ਓਧਰੋਂ ਦੀ ਆਪਣਾ ਸਾਡੇ ਕਜ਼ਨ ਨੇ ਉਹਨਾਂ ਦੀ ਵੀ ਪੂਰੀ ਫੈਮਲੀ ਐ।
ਅੱਛਾ ਅੱਛਾ ਤੇ ਪੱਕੀ ਸਲਾਹ ਹੈਗੀ ਏ ਵੀਰ ਜੀ ਆ ਐਵੇਂ।
ਆ ਸਾਡੀ ਅ ਪੰਦਰਾਂ ਤਰੀਕ ਅਸੀਂ ਜਾਣਾ ਤੇ ਚਾਰ-ਪੰਜ ਦਿਨ ਉੱਥੇ ਆਪਾਂ ਰਵਾਂਗੇ, ਆਰਾਮ ਨਾਲ ਅਜੂਬਾ ਵਗੈਰਾ ਦੇਖਾਂਗੇ ਕੀਰਤਪੁਰ ਸਾਹਿਬ ਜਾਵਾਂਗੇ ਹਾਂਜੀ ਲੋਕਲ ਗੁਰਦੁਆਰੇ ਜਾਵਾਂਗੇ ਵਾਂਗ
ਹਾਂਜੀ ਹਾਂਜੀ ਤੇ ਜਾਣ ਦਾ ਪ੍ਰੋਗਰਾਮ ਕਿਵੇਂ ਹੈਗਾ
ਬਾਏ ਟ੍ਰੇਨ
ਅੱਛਾ ਟ੍ਰਰੇਨ ਤੇ
ਹਾਂ, ਨਈਂ ਨਈਂ ਸਾਰੇ ਪਤਾ ਕੀ ਸੰਗਤ ਹੈਗੀ ਕਿ ਕਾਫੀ ਸੰਗਤ ਹੈ ਦੇਖੋ ਆਪਣੇ ਘਰ ਪਰਿਵਾਰ ਦੇ ਬੰਦੇ ਸੰਗਤ ਈ ਐ, ਚੰਗੇ ਪਾਸੇ ਜਾਣਾ ਸਭ ਸੰਗਤ ਈ ਐ ਸਾਡੇ ਵਸਤੇ ਤੇ ਨਾਂ।
ਹਾਂਜੀ ਹਾਂਜੀ।
ਤੇ ਆਪਣਾ ਸੰਗਤ ਹੈ ਨਾਂ। ਸੰਗਤ ਦੇ ਨਾਲ ਫਿਰ ਤੁਆਨੂੰ ਪਤਾ ਆਪਾਂ ਆਪਣਾ ਅ ਟ੍ਰੇਨ ਹੈਗੀ ਸਾਡੇ ਤੋਂ ਸੱਤ ਵਜੇ ਜਾਂਦੀ ਲੋਕਲ ਟ੍ਰੇਨ ਈ ਐ, ਮਤਲਬ ਉਹਦੇ ਚ ਰਿਜ਼ਰਵੇਸ਼ਨ ਨੀਂ ਹੁੰਦੀ। ਤੇ ਆਪਣਾ ਆਰਾਮ ਨਾਲ ਆਪਣਾ ਤਿੰਨ-ਚਾਰ ਘੰਟੇ ਲੱਗਦੇ ਨੇ ਪਤਾ ਹੀ ਨਈਂ ਲੱਗਦਾ ਸੰਗਤ ਨਾਲ ਤੇ
ਅੱਛਾ।
ਹਾਂ ਤੁਸੀਂ ਬਣਾ ਲੋ ਸਲਾਹ, ਤੁਹਾਡੇ ਬੱਚੇ ਹੋ ਜਾਣਗੇ, ਤੁਹਾਡੀ ਵਾਈਫ ਨਾਲ, ਸਾਰੇ ਹਨਾ।
ਕੋਈ ਨੀ ਮੈਂ ਪੁੱਛਣਾ।
ਬੱਚੀਆਂ ਨੂੰ ਲੈ ਜਾਓਗੇ ਕੇ ਨਹੀਂ? ਘਰ ਛੱਡ ਜੋਗੇ?
ਆਂਦੀ ਹੇ ਨਾ ਮੈਂ ਗੱਲ ਕਰਨਾ ਉਹਨਾਂ ਨਾਲ, ਉਹਨਾਂ ਦਾ ਕੀ ਵਿਚਾਰ ਏ? ਉਹਨਾਂ ਦੀ ਵੀ ਸਲਾਹ ਲੈਣੀ ਹੈ ਨਾ, ਉਹਨਾਂ ਦਾ ਦਿਲ ਹੋਏ ਨਾ ਹੋਏ, ਮੈਂ ਤੁਹਾਨੂੰ ਹਾਮ ਹੀ ਭਰਦਾ।
ਹਾਂ, ਫਿਰ ਮੈਂ ਨਾ ਇੱਕ ਗਰੁੱਪ ਬਣਾਉਣ ਲਗਾ ਤੁਹਾਨੂੰ ਲਿੰਕ ਭੇਜ ਦਾਂਗਾ, ਉਹ ਜਆਇਨ ਕਰ ਲੈਣਾ ਉਹਦੇ ਵਿੱਚ ਅਗਰ ਤੁਸੀਂ ਜਾਣਾ ਏ ਤੇ ਦੱਸ ਦੇਣਾ, ਅਗਰ ਨਹੀਂ ਜਾਣਾ ਤਾਂ ਵੀ ਦੱਸ ਦੇਣਾ ਕੋਈ ਐ
ਕੋਈ ਨੀ ਭਾਜੀ, ਤੁਸੀਂ ਐਡ ਕਰ ਲੈਣਾ, ਮੈਂ ਸਲਾਹ ਕਰ ਲਾਂਗਾ ਘਰ, ਬਈ ਉਹਨਾਂ ਦੀ ਕੀ ਸਲਾਹ ਚੰਗੇ ਪਾਸੇ ਜਾਣ ਨੂੰ ਤੇ ਸਾਡੇ ਮਾਂ ਪਿਓ ਵੀ ਮਨਾ ਨਹੀਂ ਕਰਦੇ।
ਵੈਸੇ ਤੇ ਮੈਂ ਤੁਹਾਨੂੰ ਇਹੀ ਕਵਾਂਗਾ ਕਿ ਤੁਸੀਂ ਚੱਲੋ, ਅਹ ਕਿਉਂਕਿ ਤੁਹਾਡਾ ਜਾਣ ਦਾ ਇਹ ਫਾਇਦਾ ਹੈ ਇੱਕ ਤਾਂ ਅਸੀਂ ਆਪਣਾ ਲੋਕਲ ਗੁਰਦੁਆਰੇ ਵੀ ਵੇਖ ਆਵਾਂਗੇ। ਨਾਲੇ ਤੁਹਾਨੂੰ ਪਤਾ ਸੰਗਤ ਨਾਲ ਆਨੰਦ ਆ ਜਾਂਦਾ ਏ, ਕੱਲੇ ਤੇ ਸਲਾਹ ਬਣਾਣੀ ਬੜੀ ਔਖੀ ਜੇ, ਇਕੱਲੇ ਬੰਦੇ ਜਾਣ ਨਾ।
ਹਾਂਜੀ-ਹਾਂਜੀ ਵੀਰ ਜੀ, ਮੈਂ ਵੈਸੇ ਵੇਖੇ ਨੇ ਸਾਰੇ ਗੁਰਦੁਆਰੇ ਸਾਹਿਬ, ਹੋ ਆਯਾ ਆ ਉੱਥੇ ਨੇੜੇ ਤੇੜੇ।
ਇਕੱਲੇ ਹੋਏ ਨਾ, ਬੱਚਿਆਂ ਨੇ ਤੇ ਹਜੇ ਤੁਸੀਂ ਪਹਿਲੀ ਵਾਰ ਮੱਥਾ ਟਿਕਾਓਗੇ।
ਹਾਂਜੀਜੀ ਕੁਆਰੇਆਂ ਟਾਈਮ ਗਿਆ ਸੀ ਮੈਂ। ਉਸ ਟਾਈਮ ਸਾਰੇ ਗੁਰਦੁਆਰੇ, ਪੰਜਾਬ ਸਾਈਡ ਵੀ ਸਾਰੇ ਗੁਰਦੁਆਰੇ ਆਪਣੇ ਪੰਜ ਤਖਤ ਪੂਰੇ ਕਰ ਬੈਠੇ ਆਪਾਂ।
ਹਾਂਜੀ, ਕਿਹੜੇ-ਕਿਹੜੇ ਤਖ਼ਤ ਨੇ ਆਪਣਾ? ਪੰਜ
ਆਪਣਾ ਦਮਦਮਾ ਸਾਹਿਬ ਹੋ ਗਿਆ ਹੇਮਕੁੰਟ ਸਾਹਿਬ। ਹਜ਼ੂਰ ਸਾਹਿਬ, ਪਟਨਾ ਸਾਹਿਬ। ਤੇ ਦਰਬਾਰ ਸਾਹਿਬ। ਹਾਂ ਅਨੰਦਪੁਰ ਸਾਹਿਬ, ਸਾਰੇ ਕਰ ਲਏ ਨੇ ਮਤਲਬ ਜਿੰਨੇ ਵੀ ਗੁਰਦੁਆਰੇ ਸਾਹਿਬ ਹੈਗੇ ਨੇ। ਨਾ ਮੇਨ ਸਭ ਦੇ ਅ ਨਦਰਸ਼
ਹਾਂ ਰਿਲੀਜੀਅਸਟ ਮਤਲਬ ਤੁਸੀਂ ਸਾਰੇ ਜਿੰਨੇ ਵੀ ਗੁਰਦਆਰੇ ਨੇ, ਉੱਥੇ ਸਾਰੇ ਹੋ ਆਏ।
ਹਾਂਜੀ-ਹਾਂਜੀ ਮਤਲਬ ਪਿੱਛੇ ਗਏ ਸੀ ਆਪਾਂ ਪਿਛਲੇ ਤੋਂ ਦੋ ਇੱਕ ਸਾਲ ਪਹਿਲੇ, ਆਪਣਾ ਕਾਰ ਲੈ ਗਏ ਸੀ ਪੰਜਾਬ ਸਾਈਡ ਮ ਬਠਿੰਡਾ, ਮਰਿੰਡਾ ਸਾਰੇ ਜਿੰਨੇ ਵੀ ਗੁਰਦੁਆਰੇ ਸੀ, ਇੱਕ ਰੂਟ ਬਣਾ ਕੇ ਗਏ ਸੀ।
ਅੱਛਾ-ਅੱਛਾ ਕੌਣ-ਕੌਣ ਗਿਆ ਸੀ ਫਿਰ? ਆਪਣੀ ਫੈਮਿਲੀ ਸੀ ਤੁਹਾਡੀ ਯਾ ਕੋਈ ਹੋਰ ਵੀ ਸੀ?
ਤੇ ਨਾਲ ਮਤਲਬ ਤਾਯਾ, ਚਾਚੇ ਦੇ ਮੁੰਡੇ ਹੋ ਗਏ ਬ ਬਚੇ ਉਹਨਾਂ ਦੇ, ਬਈ ਤਿੰਨ ਚਾਰ ਗੱਡੀਆਂ ਸੀ ਸਾਡੀਆਂ ਇੱਕ ਤੋਂ ਇੱਕ ਪਿੱਛੇ ਗੱਡੀ ਲੱਗੀ ਸੀ ਅਤੇ ਉਵੇਂ ਹੀ ਘੁੰਮਣ ਗਏ ਸੀ ਬਈ ਸਾਰੇ ਗੁਰਦੁਆਰੇ ਦਰਸ਼ਨ ਕਰਕੇ ਆਣੇ ਨੇ। ਤਰਨ ਤਾਰਨ ਸਾਹਿਬ ਹੋ ਗਿਆ ਦਮਦਮਾ ਸਾਹਿਬ ਹੋ ਗਿਆ ਸਭ ਦੇਖ ਕੇ ਆਏ
ਤਾਰਨ ਸਾਹਿਬ ਤੇ ਮੈਂ ਵੀ ਨੀ ਗਿਆ ਤਰਨ ਤਾਰਨ ਨਾਂ।
ਨਈਂ ਆਪਾਂ ਹੋ ਆਏ ਹੁਣ ਮੈਂ ਕਿਹਾ ਚੱਲ ਮਿਸਿਸ ਨੂੰ ਲੈ ਕੇ ਜਾਣਾ, ਹੁਣ ਸਾਡਾ ਕੰਮ ਕਰਕੇ ਰੁਕੇ ਪਏ ਆਂ ਤੇ ਇਨ੍ਹਾਂ ਆਪਾਂ ਰੁਕਦੇ ਨੀ ਹਰ ਮਹੀਨੇ ਕਿਥੇ ਨਾ ਕਿਥੇ ਜਾਂਦੇ ਸੀ।
ਅੱਛਾ, ਅੱਛਾ ਕੰਮ ਤੁਆਡਾ ਢਿੱਲਾ ਈ ਹੈ ਹਨਾਂ
ਹਾਂਜੀ, ਹਾਂਜੀ ਬਸ ਕੰਮ ਕਰਕੇ ਥੋੜਾ ਲੇਬਰ ਵਿਚ ਪ੍ਰੋਬਲਮ ਐ ਨਾਂ ਕਾਰੋਬਾਰ ਤੇ ਸੋਹਣੇ ਹੈਗੇ ਨੇ ਸਭ ਦੇ ਪਰ ਲੇਬਰਾਂ ਤੰਗ ਕਰਦੀਆਂ ਨੇ, ਕੰਮ ਸਹੀ ਤਰ੍ਹਾਂ ਕਰਦੀਆਂ ਨੀਂ।
ਹਾਂ ਅਹੀ ਤੇ ਬੜੀ ਦਿੱਕਤ ਆਰ ਕੇ
ਹਾਂਜੀ ਉਹ ਤੇ ਹੈ ਮਹਾਰਾਜ, ਲੇਬਰ ਵਿਚ ਨਾ ਅੱਜ-ਕੱਲ ਇਮ ਵਫ਼ਾਦਾਰੀ ਇਮਾਨਦਾਰੀ ਵੀਚ ਕੋਈ ਸ਼ਬਦ ਈ ਨੀਂ ਆ ਉਹਨਾ ਵਿਚ
ਹਾਂ, ਬਿਲਕੁਲ ਬਿਲਕੁਲ ਸਹੀ ਕਹਿੰਦੇ ਪਏਓ ਅੱਜ ਕੱਲ ਭਰੋਸਾ ਕਰਨਾ ਬੜਾ ਔਖਾ ਚ ਲੇਬਰ ਤੇ ਤੁਸੀਂ ਧਿਆਨ ਰੱਖ
ਉਹ ਸਗੋਂ ਆਪਾਂ ਸੋਚਦੇ ਮੈਂ ਕਰੀਏ ਕਿ ਪਹਿਲੀ ਲੇਬਰ ਨੂੰ ਚਾਲੀ ਹਜ਼ਾਰ ਰੁਪਆ ਐਡਵਾਂਸ ਅੱਜ ਵੀ ਫੋਨ ਤੇ ਗੱਲ ਹੋਈ ਦਸ ਹਜ਼ਾਰ ਹੋਣ ਮੰਗਦਾ ਪਿਆ
ਕੰਮ ਕਰਦੇ ਨੀ ਐਡਵਾਂਸ ਲੈ ਲੈਂਦੇ ਨੇਂ ਐਂ ਨੀ ਵੇਖਦੇ ਹੁਣ ਤੁਸੀਂ ਵੀ ਆਪਣਾ ਵੇਖਣਾ ਈ ਐ ਤੁਸੀਂ ਵੀ ਆਪਣਾ ਕਾਰੋਬਾਰ ਅੱਗੇ ਚਲਾਣਾ, ਘਰ ਦੇ ਤੁਹਾਡੇ ਵੀ ਖਰਚੇ ਨੇ।
ਹਾਂਜੀ ਉਨ੍ਹਾਂ ਨੂੰ ਸਮਝ ਨ ਆਂ ਸੈਨੂੰ ਤੇ ਸਮਝ ਨੀਂ ਆਂਦਾ ਬੀ ਕਰਦੇ ਕੀ ਨੇ ਬਈ ਕੋਈ ਉਹਨਾਂ ਦੇ ਸਿਰ ਤੇ ਕੋਈ ਲੋਨ ਨੀ ਕੋਈ ਕੁਛ ਨੀ, ਤੇ ਐਡਵਾਂਸ ਉਹਨਾਂ ਨੇ ਪੰਜਾਹ, -ਪੰਜਾਹ ਹਜ਼ਾਰ ਰੁਪਏ ਰੱਖੇ ਐ ਇਹ ਮਾਲਕਾਂ ਦਾ ਫਸਾ ਕੇ ਪੈਸਾ।
ਪਾਂ ਦੀਆਂ ਹੋਣਗੀਆਂ, ਕ੍ਰੈਡਿਟ ਕਾਰਡ ਵਗੈਰਾ ਵੀ ਹੋਣਾ ਲੋਨ ਵਗੈਰਾ ਤੁਸੀਂ ਕੁਛ ਲਿ
ਸਾਡੇ ਤੇ ਸੌ ਖਰਚੇ ਨੇ ਮਹਾਰਾਜ, ਫੈਕ ਫੈ ਫੈਕਟਰੀ ਵਾਲਿਆਂ ਦੇ ਤੇ ਸੌ ਖਰਚੇ ਹੁੰਦੇ ਨੇ, ਮਹਾਰਾਜ।
ਹਾਂਜੀ ਹਾਂਜੀ ਬਿਲਕੁਲ, ਤੁਆਨੂੰ ਤੇ ਸਾਰਾ ਕੁਛ ਦੇਖਣਾ ਪੈਂਦਾ।
ਹਾਂਜੀ ਹਾਂਜੀ, ਮੈਂ ਉਹੀ ਦੇਖਣਾ ਮੈਂ ਕਿਹਾ ਲੇਬਰ ਜ਼ਿਆਦਾ ਪਰੇਸ਼ਾਨ ਕਰਦੀ ਸਾਡੇ ਕੰਮ ਵਿੱਚ ਨਾ ਜਾਂ, ਤੇ ਕੰਮ ਕੋਈ ਹੋਰ ਦੇਖਣਾ ਪੈਣਾ।
ਤੁਸੀਂ ਵੀ ਆਪਣਾ ਖੋਲ ਲੋ ਕੋਈ ਸ਼ੋਪ ਵਗੈਰਾ, ਗਰੋਸਰੀ ਸ਼ੋਪ ਖੋਲ ਲੋ ਕੋਈ ਆਪਣਾ ਮਤਲਬ, ਮੈਂ ਵੈ ਤੇ ਕਹਿ ਰਿਹਾ, ਜਿਵੇਂ ਅੱਜ ਕੱਲ ਤੁਹਾ ਪਤਾ ਕਿੰਨਾ ਕੰਮ ਹੈਗਾ ਜੇ, ਕੋਈ ਨਾ ਕੋਈ ਬੰਦਾ ਕੰਮ ਜਿੰਨੇ ਕੰਮ ਹੋਣ ਓਨੇ ਘੱਟ
ਹਾਂਜੀ, ਨ੍ਹੀਂ ਉਹ ਤੇ ਗੱਲ ਠੀਕ ਐ ਵੀਰ ਜੀ ਸਾਡੇ ਆਪਣਾ ਜਿੱਥੇ ਸਾਡਾ ਮਕਾ ਘਰ ਹੈਗਾ ਆ, ਬਾਹਰ ਈ ਮਾਰਕੀਟ ਹੈਗੀ ਐ, ਵੇਸੇ ਮੇਨ ਰੋਡ ਦੇ ਉੱਤੇ ਮੈਂ ਕਿਹਾ ਤਿੰਨ-ਚਾਰ ਗਰੋਸਰੀ ਸ਼ੋਪਸ ਹੈਗੀਆਂ ਨੇ, ਬੰਦਾ ਕਿ ਹੋਰ ਕਿਹੜੀ ਸ਼ੋਪ ਖੋਲੇ ਕਰਿਆਨੇ ਦੀ ਚਾਰ ਸ਼ੋਪ ਗ ਕਰਿਆਨੇ ਦੀਆਂ ਨੇ ਫਿਰ ਸਾਹਾਮਣੇ ਮਾਰਟ ਵੀ ਹੈਗਾ ਆ।
ਤੁਆਡਾ ਇੱਕ ਸਾਡੇ ਇੱਥੇ ਵੀ ਹੈਗਾ ਇੱਕ ਸਮਾਰਟ ਪੁਆਇੰਟ, ਬੜਾ ਵਧੀਆ ਅਸੀਂ ਉ ਥੋਂ ਹੀ ਲਿਆਣੇ ਆ, ਸਾਰਾ ਸਮਾਨ ਤੇ ਆਪਣਾ ਤੁਆਡਾ ਇੱਕ ਆਪਣਾ ਮਕਾਨ ਹੈਗਾ ਸੀਨਾਂ ਇੱਕ ਤੁਸੀਂ ਪਹਿਲੇ ਜਿੱਥੇ ਰਹਿੰਦੇ ਸੀ, ਉਹ ਤੁਸੀਂ ਰੈਂਟ ਵਗੈਰਾ ਤੇ ਚੜਾ ਤਾ ਐ
ਹਾਂਜੀ- ਹਾਂਜੀ ਮੈਂ, ਹਾਂਜੀ- ਹਾਂਜੀ ਹੁਣੇ ਹੀ ਚੜ੍ਹਾਇਆ ਬਸ, ਖਾਲੀ ਕਰ ਦੇ ਪਈ ਸੀ ਘਰ, ਬਸ ਥੋੜਾ ਸਮਾਨ ਪਿਆ ਸਾਡਾ ਡਾ
ਮੈਂ ਨਾ ਸਾਨੂੰ ਨਾ ਕੋਈ ਪੁੱਛਦਾ ਪਿਆ ਵ, ਮੈਨੂੰ ਕਿਸੇ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਬਈ ਐਵੇ ਇਵੇਂ ਇਵੇਂ ਉਹਦਾ ਘਰ ਆ, ਮੈਨੂੰ ਤਾਂ ਪਤਾ ਨੀ ਸੀ ਦੇਖੋ ਮੈਨੂੰ ਲੱਗਿਆ ਤੁਸੀਂ ਸ਼ਾਇਦ ਆਪਣਾ ਬਈ ਵੇਚ ਤਾਂਏ, ਬਈ ਤੁਸੀਂ ਤਾਂ ਨਵਾਂ ਲਿੱਤਾ ਆ, ਬਟ ਮੈਨੂੰ ਕਿਸੇ ਨੇ ਦੱਸਿਆ ਕਿ ਨਹੀਂ, ਉਹਨਾਂ ਦਾ ਆਪਣਾ ਹਜੇ ਹੈਗਾ। ਫੇਰ ਉਹ ਮੈਨੂੰ ਕਹਿੰਦੇ ਉਹਨਾ ਨੂੰ ਪੁੱਛਦੇ ਵੀ, ਅਸੀਂ ਕਿਰਾਏ ਤੇ ਲੈਣਾ ਆ ਤੇ ਬਸ ਮੈਂ ਤਾਂਹੀ ਤੁਹਾਨੂੰ ਫੋਨ ਕਰਨਾ ਸੀ। ਤੁਹਾਡਾ ਫੋਨ ਆ ਹੀ ਗਿਆ ਮੈਨੂੰ ਦੇੇਖੋ ਮੈਂ ਤੁਹਾਨੂੰ ਯਾਦ ਕਰਦਾ
ਹਾਂਜੀ- ਹਾਂਜੀ, ਨਹੀਂ ਉਹ ਮਕਾਨ ਆਪਣਾ ਸਾਡੇ ਮੇ ਮੇਰੇ ਮੰਮੀ ਡੈਡੀ ਨੇ ਦੇ ਦਿੱਤਾ ਕਿਰਾਏ ਤੇ ਨਾ, ਸਗੋਂ ਅਗਰੀਮੈਂਟ ਵਗੈਰਾ ਲਿਖਵਾਉਣਾ। ਵੇਖੋ, ਅਗਲੇ ਹਫ਼ਤੇ ਤੋਂ ਚੜ ਜੇ ਕਿਰਾਏ ਤੇ।
ਅੱਛਾ- ਅੱਛਾ ਚਲੋ ਵਧੀਆ, ਕਿੰਨੇ ਰੁਪਏ ਮਹੀਨੇ ਦਾ ਕਿਰਾਇਆ ਮਤਲਬ ਕੀ ਹਿਸਾਬ ਚਲੋ ਆ ਤੁਹਾਡੇ
ਉਹ ਭਾਜੀ ਦੋ ਕਮਰੇ ਦਿੱਤੇ ਨੇ ਪਾਂ ਦੋ ਕਮਰੇ ਨੇ ਤੇ ਆਪਣਾ ਬਰਾਂਡਾ ਹੋ ਗਿਆ। ਰਸੋਈ ਹੋ ਗਈ। ਅਤੇ ਲੈਟਰਿਨ, ਬਾਥਰੂਮ ਹੋ ਗਿਆ ਤੇ
ਹੂੰ
ਤੇ ਉਹਨਾਂ ਦਾ ਕਰਾਇਆ ਵੀ ਆਪਣਾ ਛੇ -ਸੱਤ ਛੇ ਕਾ, ਹਜ਼ਾਰ ਰੁਪਇਆ ਮੰਗਿਆ ਬਾਕੀ ਬਿਜਲੀ ਦਾ
ਨਹੀਂ ਤੇ ਬਾਕੀ ਜਿਹੜਾ ਤੁਹਾਡਾ ਜਿਹੜਾ ਹੋਰ ਸੀ ਆਪਣਾ ਹੋਰ ਮਤਲਬ ਇੰਨਾ ਹੀ, ਉਹਦੇ ਵਿੱਚ ਤੁਸੀਂ ਆਪਣਾ
ਤੀਜਾ, ਡਰਇੰਗ ਰੂਮ ਹੈਗਾ ਸੀ ਸਾਡਾ। ਉਹ ਨੀ ਦਿੱ ਤਾਂ ਆਪਾਂ ਆਪਣੇ ਕੋਲ ਹੀ ਰੱਖਿਆ। ਕਿਉਂਕਿ ਸਾਡਾ ਸਮਾਨ ਹੈਗਾ, ਅੱ ਇੱਧਰ ਲਿਆ ਨੀ, ਵੀ ਆਪਣਾ ਪੁਰਾਣਾ ਸਮਾਨ ਉੱਥੇ ਹੀ ਪਿਆ।
ਆ ਵੀ ਗੱਲ ਨਵੇਂ ਘਰ ਚ ਤੁਹਾਨੂੰ ਪਤਾ ਅੱਜ ਕੱਲ ਨਵੀਆਂ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ ਜੇ।
ਹਾਂਜੀ-ਹਾਂਜੀ, ਨਵੇਂ ਘਰ ਵਿੱਚ, ਨਵਾਂ ਸਮਾਨ ਪਿਆ। ਬਸ, ਉਹ ਫਿਰ ਇੱਕ ਕਮਰੇ 'ਚ ਰੱਖਿਆ। ਮੰਮਾ, ਕਦੀ ਮੰਮੀ ਜਾਂਦੇ ਨੇ ਗੁਰਦੁਆਰਾ ਸਾਹਿਬ ਤੇ ਪੁਰਾਣੇ ਘਰ ਨੇੜੇ ਹੈਗਾ। ਗੁਰੂ ਗੁਰਦੁਆਰੇ ਸਾਹਿਬ ਤੇ, ਤੇ ਉਹ ਫਿਰ, ਚਾਬੀ ਲੈ ਜਾਂਦੇ ਨੇ ਕਮਰੇ ਦੀ ਤੇ ਉੱਧਰ ਜਾ ਕੇ ਆਰਾਮ ਕਰ ਲੈਣਗੇ। ਉੱਥੇ ਏ ਸੀ ਵਗੈਰਾ ਲੱਗਿਆ ਹੈ ਕਮਰੇ ਚ। ਹਾਂਜੀ-ਹਾਂਜੀ, ਜਾਂਦੇ ਰਹਿੰਦੇ ਨੇ ਕਿਉਂਕਿ ਰੋਜ਼ ਗੁਰਦੁਆਰੇ ਸਾ ਤਦ ਜਾਣਾ ਹੁੰਦਾ ਨਾ ਤੇ ਫਿਰ, ਕਈ ਵਾਰੀ ਪਾਪਾ ਲੇਟ ਹੋ ਜਾਂਦੇ ਨੇ ਤੇ ਫੇਰ ਉਹ ਆਪਣੇ ਘਰ ਚ ਹੁੰਦੇ ਨੇ ਪੁਰਾਣੇ ਵਾਲੇ।
ਹਾਂ, ਤੁਹਾਡਾ ਵੈਸੇ ਉਹ ਵਾਲਾ ਘਰ ਦੂਰ ਹੈ ਨਾ ਗੁਰਦੁਆਰੇ ਸਾਹਿਬ ਤੋਂ ਫੇਰ ਬੜੀ ਦਿੱਕਤ ਦਿੱਕਤ ਹੁੰਦੀ ਹੈ। ਹਨਾ, ਆਉਣ-ਜਾਣ ਵਿੱਚ ਔ ਸਾਗੌ ਤੁਸੀਂ ਇਹ ਤੇ ਵੈਸੇ ਵਧੀਆ ਕੀਤ ਤਾਂ ਤੁਸੀਂ, ਉਹ ਤੇ ਤੁਹਾਡੇ ਚਲੇ ਜਾਂਦੇ ਨਾ, ਮੰਮੀ ਆਰਾਮ ਕਰਨ ਨਾਲੇ ਤੁਸੀਂ ਦਿੱਤਾ ਨੀ ਇੱਕ। ਨਾਲੇ ਪਤਾ ਕੀ ਐ ਜੇ ਤੁਸੀਂ ਇੱਕ ਪੋਰਸ਼ਨ, ਇੱਕ ਕਮਰਾ ਨੀ ਨਾ ਦਿ ਤਾਂ ਇਹ ਹੈਗਾ ਜੀ, ਕੱਲ ਨੂੰ ਹੁਨ ਤੁਹਾਨੂੰ ਪਤਾ ਤੁਹਾਡਾ ਸਮਾਨ ਪਿਆ ਹੈ। ਤੁਸੀਂ ਆਓਗੇ ਚੈੱਕ ਕਰੋਗੇ ਅਪਨਾ ਸਮਾਨ। ਨਾਲੇ ਕਿਰਾਏਦਾਰਾਂ ਨੂੰ ਪਤਾ ਹੋਏਗਾ। ਕਿ ਬਈ ਮਾਲਕ ਆਂਦਾ ਵੇ। ਜੇ ਤੁਸੀਂ ਨਈ ਦਿੰਦੇ ਨਾ ਤੇ ਫਿਰ ਉਹ ਨੂੰ ਵੀ ਲੱਗਦਾ, ਬਈ ਮਾਲਕ ਬੇਫਿਕਰਾ ਹੈਗਾ। ਜੋ ਮਰਜ਼ੀ ਜ ਕਰੋ ਗੰਦ ਪਾਓ। ਹੈਨਾ, ਅੱਜ ਕਲ੍ਹੱ ਹਾਲ ਨੀ ਹੈ। ਇਹਨਾਂ ਨੂੰ ਮਕਾਨ ਵਗੈਰਾ ਦੇਨਦਾ
ਨਾਲੇ ਸਾਡਾ ਚੱਕਰ ਵੀ ਨੀ ਲੱਗਦਾ ਨਾ। ਕਿੰਨਾ ਟਾਈਮ ਹੋ ਜਾਂਦਾ, ਘਰ ਗਏ ਪੁਰਾਣੇ।
ਏਸੀ ਬਹਾਨੇ ਤੁਹਾਡਾ ਚੱਕਰ ਲੱਗ ਜੇਆ ਕਰੇਗਾ। ਤੁਹਾਨੂੰ ਪਤਾ ਤੁਹਾਡਾ ਇਹ ਸਮਾਨ ਪਿਆ ਦਾ ਨੂੰ ਆਓਗੇ ਸਮਾਨ ਵਗੈਰਾ ਚੱਕਣ ਤੇ ਹੋਰ ਐ
ਹਾਂਜੀ-ਹਾਂਜੀ। ਚਲੋ ਕੋਈ ਨੀ ਆਣਾ ਭਾਜੀ। ਠੀਕ ਏ, ਚੰਗਾ ਜੀ। ਹਾਂਜੀ-ਹਾਂਜੀ, ਆਵਾਂਗੇ। ਸਤਿ ਸ੍ਰੀ ਅਕਾਲ।